ਹੈਲੋ ਹਾਂਜੀ।
ਹਾਂਜੀ, ਸਸ਼੍ਰੀ ਕਾਲ ਜੀ।
ਹਾਂਜੀ, ਸਸ਼੍ਰੀ ਕਾਲ।
ਠੀਕ ਓ, ਵਦੀਆ?
ਹਾਂਜੀ-ਹਾਂਜੀ
ਬਾਸ ਵਦੀਆ, ਘਰ ਪਰਿਵਾਰ ਸਬ ਠੀਕ-ਠਾਕ? ਹਾਂਜੀ-ਹਾਂਜੀ, ਵਦੀਆ-ਵਦੀਆ, ਤੂਸੀ ਸੂਨਾਓ ਸਬ ਵਦੀਆ?
ਬਾਸੱ-ਬਾਸੱ ਮੈ ਹਾ ਆੱਜ ਮੌਸਮ ਹੀ ਐਂਜ ਦਾ ਹੋਏਆ ਦੈ। ਕਦੀ ਬਾਰਿਸ਼ ਆਈ ਏ, ਕਦੀ ਧੁੱਪ ਸੀ ਪੈਲਾਂ, ਹੂਨ ਬਾਰਿਸ਼ ਆਨ ਲਾੱਗ ਗੀ ਏ।
ਤੂਸੀ ਸਾਡੇ ਬਾਰੀਸ਼ ਆਰੀ ਏਦੱਰ ਵੀ।
ਅੱਛਾ।
ਹਾਂਜੀ
ਐਦੱਰ ਵੀ ਆਰੀ ਬਾਰਿਸ਼।
ਹੂੰ ਠੀਕ-ਠਾਕ ਬੱਚੇ ਵਗੈਰਾ ਸਬ?
ਹਾਂਜੀ, ਹਾਂਜੀ ਸਬ ਠੀਕ।
ਹੋ ਗੇਆ ਰੋਟੀ ਪਾਨੀ?
ਹਾਂਜੀ, ਹਾਂ ਮੈਂ ਸਵੇਰੇ ਈ ਸਬਜੀ ਬਨਾ ਲੀ ਸੀ ਆੱਜ।
ਹੂੰ।
ਆਜ ਸੰਡੇ, ਮੈਂ ਕੈਆ ਸਵੇਰੇ ਈ ਬਣਾ ਕੇ ਰੱਖ ਲੈਨੀ ਆਂ, ਸਿਰ ਸਵੇਰੇ ਨਾਸ਼ਤਾ ਖਾ ਲੇਆ ਦੁਪੈਰੀ ਫੇਰ ਬਨਾ ਕੇ ਖਾ ਲਾਂਗੇ ਓਈ ਸਬਜੀ
ਹੂੰ, ਸਬਜੀ ਉ ਦੂਪੈਰ ਅਸਤੇ ਬਚਾਈ।
ਹਾਂ, ਹੋਰ ਕੀ।
ਵਦੀਆ, ਕੀ ਬਨਾ ਰੇ ਸੀ?
ਮੈਂ ਬਾੱਸ ਐ ਸਵੈਟਰਾਂ ਲੱਗੀ ਦੀ ਸੀ, ਸਵੈਟਰ-ਸਵੂਟਰ ਬਨਾ ਰੀ।
ਅੱਛਾ, ਅੱਛਾ, ਸਵੈਟਰ ਉਂਦੇ
ਹਾਂਜੀ।
ਸਵੈਟਰ ਉਨਦੇ ਓ ਤੂਸੀ?
ਹਾਂਜੀ, ਹਾਂਜੀ, ਹਾਂ ਮੈਂ ਸਵੈਟਰ ਬਨਾਨੀ ਆਂ।
ਅੱਛਾ, ਚਲੋ-ਚਲੋ, ਕੀ-ਕੀ ਬਨਾ ਲੈਂਦੇ ਓ?
ਮੈਂ ਬੱਚੇਆਂ ਦਾ ਵੀ ਬਣਾ ਲੈਨੀ, ਵੱਡੇ ਵੀ ਬਣਾ ਲੈਂਨੀ, ਸਾਰੇ
ਅੱਛਾ ਮਤਲਬ ਜੈਕਿਟ ਟੈਪ ਕੁੱਛ, ਸਬ ਬਨਾ ਲੈਂਦੇ ਓ?
ਹਾਂਜੀ-ਹਾਂਜੀ ਹਾਂ ਜੈਕਟ ਵੀ ਬੱਚਿਆਂ ਦੇ ਵੀ ਵੱਡਿਆਂ ਦੇ ਵੀ
ਤੇ ਚਾਰਜ ਕੀ ਲੈਂਦੇ ਹੋ।
ਮੈਂ ਪੱਚੀ ਰੁਪਏ ਔਂਸ ਲੈ ਲੈਣੀ ਹਾਂ ਤ੍ਰੀਹ ਵੀ ਲੈ ਲੈਂਣੀ ਹਾਂ ਪੱਚੀ ਵੀ ਲੈ ਲੈਂਣੀ ਹਾਂ।
ਅੱਛਾ-ਅੱਛਾ ਬਸ ਵਧੀਆ ਤੁਸੀ ਸੁਣਾਓ।
ਵੇਹਲੇ ਬੈਠੇ ਆ।
ਸੀਜਨ ਚੱਲਦਾ ਮਤਲਬ ਗਰਮੀਆਂ 'ਚ ਤੁਸੀਂ ਬਣਾਉਂਦੇ ਹੋ ਨਾ ਔਡਰ ਆਉਂਦਾ ਉਦਾ
ਹਾਂਜੀ- ਹਾਂਜੀ ਹਾਂ ਮੈਂ ਗਰਮੀਆਂ 'ਚ ਵੀ ਬਣਾ ਲੈਂਦੀ ਹਾਂ। ਸਰਦੀਆਂ 'ਚ ਵੀ ਬਣਾਉਂਦੀ ਸਰਦੀਆਂ 'ਚ ਨਾ ਥੋੜੇ ਘੱਟ ਸਵੈਟਰ ਬਣਦੇ ਆ।
ਹਾਂਜੀ
ਸਰਦੀਆਂ 'ਚ ਨਾ ਠੰਡ ਹੋ ਜਾਂਦੀ ਹੈ ਨਾ।
ਹਾਂਜੀ-ਹਾਂਜੀ
ਗਰਮੀਆਂ 'ਚ ਇਹ ਹੁੰਦਾ ਚੱਲ ਆਪਣਾ ਬੈਠੇ ਰਹਿੰਣੇ ਆਂ। ਵੇਹਲੇ ਬਹਿ ਗਏ ਤੇ ਬਣਾ ਲਿਆ ਦਿਹਾੜੀਆਂ ਲੰਬੀਆਂ ਹੁੰਦੀਆਂ ਨੇ। ਤੇ
ਹਾਂਜੀ ਮਤਲਬ ਕਿ ਦਿਨ ਵੀ ਲੰਬੇ ਹੁੰਦੇ ਆ ਨਾ ਥੋੜੇ ਹਾਂਜੀ ਦਿਨ ਵੀ ਥੋੜੇ ਵੱਡੇ ਹੁੰਦੇ ਆ ਨਾ ਗਰਮੀਆਂ 'ਚ
ਹਾਂ-ਹਾਂ ਉਹੀ ਤੇ ਕਹਿ ਰਹੇ ਦਿਨ ਵੱਡੇ ਹੁੰਦੇ ਨਾ ਗਰਮੀਆਂ ਦੇ ਤੇ ਕੰਮ ਥੋੜਾ ਹੋ ਹੀ ਜਾਂਦਾ।
ਨਾਲੇ ਤੁਹਾਡੇ ਪਏ ਰਹਿੰਦੇ ਹੋਣ ਗਏ ਨਾ ਤੁਸੀਂ ਹਾਂਜੀ ਤੁਹਾਡੇ ਪੇ ਹੁੰਦੇ ਹੋਊਗੇ ਨਾ ਸਵੈਟਰ ਜੀ ਤੁਹਾਡੇ
ਹਾਂਜੀ-ਹਾਂਜੀ ਹਾਂ ਹੂੰ ਹੁਣ ਮੈਨੂੰ ਆ ਜਾਂਦੇ ਨੇ ਉਣਣ ਵਾਸਤੇ ਸਵੈਟਰ
ਹੂੰ ਚਲ ਏ ਵੀ ਬੀਜ ਵੀ ਜਾਂਦਾ ਬੰਦਾ ਵੀ ਠੀਕ ਹੈ ਹੋਰ ਕੀ ਹੈ ਟਾਈਮ ਤੇ ਹੋ ਜਾਂਦਾ।
ਘਰ ਦਾ ਵੀ ਕੰਮ ਕਰ ਲੈਂਣੇ ਆ ਤੇ ਸਵੈਟਰ ਵੀ ਬਣਾ ਲੈਂਣੇ ਹਾਂ।
ਨਿਕਲ ਜਾਂਦਾ ਹੈ ਬਹੁਤ ਵਧੀਆ ਸਾਰਾ ਦਿਨ
ਹੋਰ ਕੀ ਹਾਂਜੀ-ਹਾਂਜੀ।
ਬਹੁਤ ਵਧੀਆ ਹੈਗਾ ਕੋਈ ਨੀ ਅਸੀਂ ਸਵਾ ਅਸੀਂ ਵੀ ਬਣਵਾਵਾਂਗੇ ਤੁਹਾਡੇ ਕੋਲ ਸਵੈਟਰ
ਕੋਈ ਨੀ ਬਣਵਾ ਲੈਣਾ।
ਬਨੇ ਬ ਰੇਡੀਮੇਡ ਅਲੱਗ ਆਂਦੀ ਹੈ ਬਣਾਇਆ ਉਹਦੇ ਅਲੱਗ ਆਉਂਦੀ ਫੀਲਿੰਗ ਸਹੀ ਹੈ।
ਉਹ ਤੇ ਪਰ ਜੋ ਨਿੱਘ ਇਹਨਾ ਸਵੈਟਰਾਂ 'ਚ ਆਂਦੀ ਨਾ ਰੇਡੀਮਿੰਟ 'ਚ ਉਹ ਨੀ ਆ ਰਹੀ।
ਹਾਂ ਉਹ ਤੇ ਹੈਗੀ ਊਨ ਹੈਗੀ ਆ ਪਹਿਲੇ ਉਹਨਾਂ ਦੇ ਚੱਲਦੇ ਅੱਜ ਕੱਲ ਤਾਂ ਰੇਡੀਮੇਡ ਦਾ ਹੋ ਗਿਆ ਬਾਕੀ ਪਹਿਲਾਂ ਤਾਂ ਊਨ ਤੇ ਸ਼ਪੈ
ਹਾਂ ਇਹ ਤੇ ਹੁਣ ਵੀ ਬੜਾ ਫੈਸ਼ਨ ਹੋ ਗਿਆ। ਵੀ ਜ਼ਿਆਦਾ ਉਨ ਦਾ ਹੀ ਸਵੈਟਰ ਲੋਕੀ ਪਾਉਣ ਲੱਗ ਗਏ ਨੇ ਜ਼ਿਆਦਾ
ਹਾਂਜੀ ਹੁਣ ਤਾਂ ਮਾਰਕੀਟ ਵਿੱਚ ਜ਼ਿਆਦਾ ਊਨ ਵਾਲੇ ਆ
ਹਾਂ-ਹਾਂ ਮਾਰਕੀਟ 'ਚ ਮਿਲਦੇ ਨੇ ਕਰੋਸ਼ੀਏ ਦਾ ਏਡਾ ਕੰਮ ਚੱਲ ਰਿਹਾ ਉਹ ਰ ਵੜ ਬੈਣ ਬਣਾ ਲਓ ਇੱਕ ਆਪਣਾ ਬ ਪਰਸ
ਅੱਛਾ ਤੁਸੀਂਬਣਾ ਲੈਂਦੇ ਹੋ ਏ ਵੀ।
ਮੈਂ ਬਣਾ ਲੈਂਦੀ ਆਂ ਮੈਂ ਵੀ ਕਰ ਲੈਂਣੀ ਆ ਸਾਰੇ ਕੰਮ ਕਰੋਸਿਆ ਵਿੱਚ ਲਾ ਲੈਂਣੀ ਮੈਂ ਤੇ ਹਾਂ। ਮੈਂ ਵੀ ਹੁਣ ਪਰਸ ਬਣਾਏ ਸੀ ਹਾਂ। ਦੋ ਪਰਸ ਬਣਾਏ ਸਨ। ਮੈਂ ਕਿਸੇ ਬੱਚੇ ਦੇ ਵੀ ਬਣਾਏ ਨੇ ਉਹ ਇਹ ਜਿਹੜੇ
ਮਤਲਬ ਬੈਗ ਵਾਲੇ ਬਣਾਂਦੇ ਹੋ ਸਕੂਲ ਬੈਗ ਵਾਲੇ ਜਾਂ ਫਿਰ ਨੋਰਮਲ ਛੋਟੇ ਬਣਾਂਦੇ ਹੋ।
ਨਹੀਂ ਜਿਵੇਂ ਅਹ ਇੱਕ ਚੱਲਿਆ ਨਾ ਗੁਲਾਬ ਦੇ ਫੁੱਲਾਂ ਵਾਲਾ ਗੁਲਾਬ ਦੀਆਂ ਪੰਖੜੀਆਂ ਬਣਾ ਕੇ ਉਹ- ਉਹ ਵਾਲਾ ਲਾ ਇੱਕ ਇੱਕ ਮੈਂ ਵੈਸੇ ਈ ਬਣਾਇਆ ਸੀ, ਓਦੇ ਉੱਤੇ ਗੁਲਾਬ ਦੇ ਫੁੱਲ ਬਣਾ ਕੇ ਲਗਾਏ ਸਨ।
ਅੱਛਾ ਜੀ ਅੱਛਾ।
ਜਿਸ ਤਰ੍ਹਾਂ ਦਾ ਵੀ ਓ ਹੋਏ ਬਣਾ ਲੈਂਦੀ ਮੈਂ ਤੇ। ਕਰੋਸ਼ੀਏ ਦਾ ਕੰਮ ਕਰ ਲੈਂਦੀ ਆ ਨਾ ਮੈਂ। ਮੈਂ ਕਰੋਸ਼ੀਏ ਦਾ ਵੀ ਕਰ ਲੈਨੀ ਆ। ਸਿਲਾਈਆਂ ਦਾ ਵੀ ਕਰ ਲੈਨੀ ਆ।
ਵਾਹ ਬਈ ਵਾਹ ਬਹੁਤ ਵਧੀਆ ਲਗਿਆ ਸਾਨੂੰ ਦਸਦੇ। ਨਈ ਅਸੀਂ ਤਾਂ ਆਪ ਟਰਾਈ ਕਰਾਂਗੇ ਸਾਨੂੰ ਤੋਂ ਬਹੁਤ ਅ ਅੱਛਾ ਲੱਗਿਆੱਸ ਅਸੀ ਆਪ ਈ ਬੜ ਟਰਾਈ ਕਰਾਂਗੇ। ਕਰੋਸ਼ੀਏ ਦਾ ਕੁਛ ਬਣਵਾਵਾਂਗੇ ਕੁਝ ਬਣਵਾਵਾਂਗੇ ਬਹੁਤ ਵਧੀਆ ਬਹੁਤ ਵਦ ਤੁਸੀਂ ਬਹੁਤ ਅੱਛੇ ਬਿਜੀ ਹੋਏ ਦੇ ਓ ਬੋਤ ਅੱਛਾ ਕੰਮ ਕਰ ਰਹੇ ਹੋ।
ਹੋਰ ਦਿਲ ਕੀਤਾ ਬਣਾ ਲਿਆ, ਦਿਲ ਕਿੱ
ਨਈ ਐ ਵਧੀਆ ਕਿਸੇ ਦੀ ਹੋਰ ਨੀ ਜ਼ੋਰ ਜ਼ਬਰਸ। ਨੀ ਐ ਆਪਣੀ ਮਰਜ਼ੀ ਨਾਲ ਕੰਮ ਕਰਨਾ।
ਹਾਂ ਹਾਂ ਆਪਣੀ ਮਰਜ਼ੀ ਦਾ ਐਹ ਵੀ ਹੁੰਦਾ ਨਾ ਕਿ ਸਿਲਾਈਆਂ ਦਾ ਥੇ ਮਰਜ਼ੀ ਲੈ ਜੋ ਤੇ ਬਹਿ ਕੇ ਬਣਾ ਸਕਦੇ ਆ। ਤੇ ਮਸ਼ੀਨ ਦਾ ਕੰਮ ਹੁੰਦਾ ਐ ਫੇਰ ਹਾਂ ਬੈ ਬੱਜ ਕੇ ਕਰਨਾ ਪੈਂਦਾ ਅ।
ਹਾਂ ਓ ਤੇ ਹੈ ਈ ਫਿਰ ਬੈਨਾ ਈ ਬੈਨਾ ਕਰਨਾ ਈ ਕਰਨਾ ਐ ਤਾਂ ਜਿੱਥੇ ਮਰਜ਼ੀ ਤੁਰਦੇ ਫਿਰਦੇ ਕਰਲੋ।
ਵੀ ਹਾਂ ਐ ਤੇ ਵੀ ਜਿੱਥੇ ਮਰਜ਼ੀ ਲੈ ਜੋ ਤੇ ਫਿਰ ਕਰਲੋ।
ਬਹੁਤ ਅੱਛਾ ਟੈਲੈਂਟ ਅੱਛਾ ਤੁਆਡੇ ਅੰਦਰ ਚੀਜ਼ ਦਾ ਤੇ ਵਈ
ਅੱਛਾ ਰੋਟੀ ਰੁਟੀ ਖਾਲੀ
ਹਾਂਜੀ-ਹਾਂਜੀ ਹਾਂ ਅਜੇ ਦਪੈਰ ਦੀ ਬਣਾਣੀ ਐ ਬਸ ਸਵੇਰ ਦਾ ਨਾਸ਼ਤਾ ਕੀਤਾ ਹੋਇਆ ਦਾ।
ਅੱਛਾ ਅੱਛਾ ਹ ਟਾਇਮ ਦਾ ਪਤਾ ਨੀ ਚੱਲਦਾ ਟੈਮ ਇਝ ਹੋ ਜਾਂਦਾ।
ਟੈਮ ਨੀ ਪਤਾ ਲਗਦਾ।
ਚਾਰ ਦਿਨ ਨਿਕਲ ਜਾਂਦਾ ਕੰਮ ਕੁਮ ਮਿਲ ਜਾਂਦਾ ਨਾ ਫਿਰ ਦਿਨ ਨਿਕਲ ਜਾਂਦਾ।
ਹਾਂਜੀ-ਹਾਂਜੀ
ਫ੍ਰੀ ਰੈ ਕੇ ਟਾਈਮ ਪਾਸ ਨੀ ਹੁੰਦਾ।
ਹੋਰ ਕੀ, ਹੋਰ ਤੁਸੀਂ ਬਣਾ ਲੀ ਰੋਟੀ?
ਹਾਂਜੀ, ਹਾਂਜੀ ਨਾਸਤੇ ਚ ਤੇ ਪੋਹੇ ਬਣਾਏ ਸੀ ਤੇ ਹੁਣ ਦੁਪਹਿਰੇ ਦੇਖੋ ਕੀ ਬਣੇਗਾ।
ਹਮ। ਉਹੀ ਨਾ ਸਵੇਰੇ ਬਣਾਓ ਤੇ ਦੁਪਹਿਰ ਦਾ ਵੇਖੋ ਕੀ ਬਣਾਓ।
ਹਾਂ ਬਸ ਲੇਡੀਜ਼ਾਂ ਦਾ ਕੰਮ ਏ ਈ ਐ। ਰਸੋਈ, ਰਸੋਈ ਖਾਣਾ ਪੀਣਾ ਚੱਲਦਾ ਰਹਿੰਦਾ। ਹਾਂ, ਬੱਚੇ ਹੁੰਦੇ ਨਾ ਤੇ ਬੱਚੇ। ਜ਼ਿਆਦਾ ਪਰੇਸ਼ਾਨ ਕਰਦੇ ਇਹ ਖਾਣਾ ਉਹ ਨਹੀਂ ਖਾਣਾ ਇੱਕ ਨੂੰ ਜੋ ਚੀਜ਼ ਪਸੰਦ ਐ ਵੀ ਦੋਨਾਂ ਨੂੰ ਇੱਕ ਚੀਜ਼ ਨਹੀਂ ਖਾਣੀ ਜੋ ਬਣੀਏ ਨਾ ਅਗਰ ਉਹਨੇ ਪੋਹੇ ਬਣਾਤੇ ਨਾ ਤਾਂ ਉਹਨੇ ਉਹ ਨੀ ਖਾਣਾ ਦੂਜੇ ਨੂੰ ਦੂਜੀ ਚੀਜ਼ ਖਾਣੀ ਐ। ਇਹ ਚੀਜ਼ ਰਹਿੰਦੀ ਹ ਫਿਰ ਅਲੱਗ ਅਲੱਗ ਚੀਜ਼ਾਂ ਬਣਦੀਆਂ ਫਿਰ ਕਿਚਨ ਤੋਂ ਨਿਕਲਣਾ ਨੀ ਹੋ ਪਾਉਂਦਾ।
ਹਾਂ ਹਾਂ।
ਕੁਛ ਨਾ ਕੁੱਛ ਚਲਦਾ ਰਹਿੰਦਾ।
ਬੱਚਿਆਂ ਨੂੰ ਕੁਛ ਨਾ ਕੁੱਛ ਚਾਈਦਾ ਹੁੰਦਾ ਅਜ ਸੰਡੇ ਆ ਵੈਸੇ ਈ ਓ ਹੁੰਦਾ ਕਿ ਬੱਚਿਆਂ ਨੂੰ ਅਸੀਂ ਕੋਈ ਚੀਜ਼ ਖਾਈਏ ਵਧੀਆ।
ਹਾਂ ਤੇ ਸੰਡੇ ਹੁੰਦਾ ਬੱਚੇ ਜਦ ਫਰੀ ਹੁੰਦੇ ਨੇ ਜੋ ਖਾ ਪੀ ਲੈਂਦੇ ਨੇ। ਤੇ ਉਧਰ ਤੋਂ ਫਿਰ ਰੋਟੀ ਵੀ ਜਾਂ ਜੋ ਹੈ ਖਾਣਾ ਹੀ ਖਾਣਾ ਸੰਡੇ ਡਿਮਾਂਡ ਰਹਿੰਦੀ ਐ। ਹਾਂਜੀ।
ਸਕੂਲਾਂ ਜਾਣਾ ਬੱਚਿਆਂ ਨੇ
ਸਈ ਗੱਲ ਐ ਸਕੂਲ ਦਾ ਹੋਗੇ ਬੱਚੇ ਟਿਫਿਨ ਵਗੈਰਾ ਅਲਗ, ਅਲੱਗ ਇਹਨਾਂ ਦੇ ਵੀ ਅਲੱਗ ਸਿਸਟਮ ਨੇ। ਅੱਜ ਇਹ ਲੈ ਕੇ ਜਾਣਾ ਰਾਤੀ ਤਿਆਰੀ ਕਰਕੇ ਰੱਖਣੀ ਪੈਂਦੀ ਸਵੇਰੇ ਤਾਂ ਜਲਦੀ ਉਹ ਚੀਜ਼ ਬਣਦੀ ਐ।
ਓਈ ਤੇ।
ਮੂਵੀ ਦੇਖਤਾ ਰਹਿਤਾ ਹੈ।
ਉਹ ਤੇ ਹੈ ਬੱਚਿਆਂ ਨਾਲ ਸਾਰੇ ਕਰਨਾ ਹੀ ਪੈਂਦਾ ਸਭ ਕੁਝ।
ਹਾਂਜੀ।
ਸ ਮੇਰੀ ਵੀ ਕੁੜੀ ਐ ਨਾ ਓ ਉਦੇ ਉਹ ਵੀ ਬੱਚੇ ਬੜੇ ਓਦੇ ਨਖਰਿਆਂ ਵਾਲੇ ਉਹੀ ਕਹਿਣਗੇ, ਇਹ ਖਾਣਾ, ਉਹ ਖਾਣਾ, ਇਹ ਖਾਣਾ ਉਹੀ। ਆਰਡਰ ਪਾਣਗੇ ਮੈਨੂੰ ਵੀਹ ਆਰਡਰ ਪਾ ਦੇਣਗੇ ਨਾਨੀ ਸਾਨੂੰ ਇਹ ਬਣਾ ਕੇ ਭੇਜਣਾ ਨਾਨੀ। ਤੁਹਾਨੂੰ ਉਹ ਬਣਾ ਕੇ ਭੇਜਦਾ।
ਅੱਛਾ।
ਬੱਚੇ ਲੱਗੇ ਰਹਿੰਦੇ ਨੇ।
ਹਾਂ ਬੱਚਾ ਦਾ ਹੀ ਐ ਨਾ ਵੀ ਡਿਮਾਂਡ ਹੁੰਦੀ ਐ।
ਹੋਰ ਪਾਪਾ ਨੇ ਆਉਣਾ ਐ ਨਾ ਤੇ ਉਹ ਆਉਂਦੇ ਨਾ ਮਾਲ ਮੂਲ ਲੈ ਕੇ ਉੱਥੇ। ਤੇ ਫੇਰ ਉਹ ਪਹਿਲਾਂ ਈ ਓਡਰ ਪਾ ਦੇਗਾ ਨਾਨੀ ਸਾਨੂੰ ਐ ਭੇਜਣਾ ਨਾਨੀ ਸਾਨੂੰ ਭੇਜਦਾ ਕਹਿੰਦਾ ਸੀ ਨਾਨੀ ਸਾਨੂੰ ਪਤੋੜ ਬਣਾ ਕੇ ਭੇਜ ਦੋ। ਨਾਨੀ ਵੇਲੀ ਐ।
ਹਾਂ ਹਾਂ।
ਨਾਨੀ ਪਤੋੜ ਬਣਾ ਕੇ ਭੇਜੇਗੀ। ਹਾਂਜੀ।
ਬਣਾਉਣ ਦੇ ਸੀਜ਼ਨ ਵਿੱਚ ਬਣਦੇ ਨਾ ਸੀਜ਼ਨ ਆ ਗਿਆ ਨਾ।
ਹਾਂ ਆਹ ਸੀਜ਼ਨ ਆ ਗਿਆ ਨਾ ਬਣਦੇ ਦੋ ਵਾਰੀ। ਨਹੀਂ ਨਹੀਂ ਅਰਬੀ ਦੇ ਪੱਤੇ ਈ ਹੁੰਦੇ ਆ।
ਅੱਛਾ ਅੱਛਾ ਤੇ ਕਿਵੇਂ ਬਣਾਦੇ ਮਤਲਬ ਤੁਸੀਂ ਇਹਨਾ ਨੂੰ?
ਅਰਬੀ ਦੇ ਪੱਤੇ ਇਹ ਵੇਸਣ ਵੁਸਨ। ਉਹਨੂੰ ਅਰਬੀ ਦੇ ਪੱਤਿਆਂ ਨੂੰ ਧੋ ਕੇ ਫੇਰ ਅਸੀਂ। ਸਾਨੂੰ ਕਰਨਾ ਲਸਣ ਲੁਸਣ ਹਰੀਆਂ ਮਿਰਚਾਂ ਮੈਂ ਤੇ ਪਿਆਜ ਵੀ ਪਾ ਲੈਂਨੀ ਆ ਕਈ ਨਈ ਪਾਦੇ। ਤੇ ਅ ਹ ਹਿੰਗ ਸਾੜ ਕੇ ਤੇਲ ਵਿੱਚ ਫੇਰ ਓਦ ਚ ਤੇਲ ਮਿਲਾ ਕੇ, ਸੁੱਕਾ ਧਨੀਆ ਪਾ ਲਓ, ਜਵੈਨ ਪਾ ਲਓ। ਓ ਫੇਰ ਸਾਰਾ ਓਦਾ ਲੇਪ ਕਰਕੇ ਨਾ ਓਦੇ ਓ ਬਣਾ ਲੋ ਗੁੱਛੀਆਂ ਜੇਈਆ।
ਤੇ ਤੁਸੀਂ ਓਨੂੰ ਓ ਕਰਦੇ ਓ ਕਿ ਮਤਲਬ ਗੈਸ ਤੇ ਬਣਾਦੇ ਓ ਉਹਨੂੰ ਪੂਰਾ ਮਤਲਬ
ਚੋਲ ਥੋੜੇ ਚਮਚ- ਚੁੰਮਚ ਲਗਾ ਕੇ ਤੇ, ਉਹਨਾ ਨੂੰ ਸੀਟੀਆਂ ਮਰਵਾ ਦਿੰਦੇ।
ਮਤਲਬ ਕਿ ਕੁੱਕਰ ਵਿੱਚ ਕਿਵੇਂ ਬਣਾਉਣ ਤੋਂ ਬਾਅਦ ਪਾਉਂਦੇ ਹੋ ਪਤੋੜਾਂ ਨੂੰ।
ਪਹਿਲਾਂ ਉਹਨਾਂ ਨੂੰ ਸਾਰਾ ਉਹ ਕਰ ਲੈਣਾ ਨਾ ਵੇਸਨ ਲਗਾ ਲੈਣਾ।
ਹਾਂਜੀ। ਮਤਲਬ, ਤੁਸੀਂ ਜੋ ਵੇਸਨ ਬਣਾਇਆ ਹੈ। ਤੁਸੀਂ ਜੋ ਵੇਸਨ ਬਣਾਇਆ, ਉਹਨੂੰ ਤੁਸੀਂ ਮਤਲਬ ਗੈਸ ਕੱਲ ਪੁੰਨਿਆ
ਨਹੀਂ -ਨਹੀਂ, ਉਹ ਨਹੀਂ ਭੁੰਨਣਾ ਵੇਸਣ ਹਾਂ ਹਾਂ ਕੱਚਾ ਬੇਸਣ ਪਾਉਣਾ ਹਾਂ ਹਾਂ ਪਾਣੀ ਚ ਘੋਲਿਆ। ਤੇਲ ਪਾ ਲਿਆ, ਵਿੱਚ ਸਾਰਾ ਸਮਾਨ ਪਾ ਲਿਆ ਨਮਕ, ਮਿਰਚਾਂ, ਹਲਦੀ ਜਵੈਨ, ਹਿੰਗ, ਧੁੱਕ, ਤੇਲ ਵੀ। ਦਾ ਤੇ, ਉਹ ਫੇਰ ਸਾਰੇ ਬਣਾ ਕੇ, ਘੋਲ ਗਾੜਾ- ਗਾੜਾ, ਜਿਆਦਾ ਪਤਲਾ ਨੀ ਬਈ ਜਿਹੜਾ ਪ ਦੇ ਲੱਗ ਜੇ ਬਸ।
ਹਾਂਜੀ ਵੀ ਥੋੜਾ ਗਾੜਾ ਲਗਾਣਾ ਥੋੜਾ ਮੋਟਾ ਜਾ।
ਦੀ, ਉਹ ਪੇਸਟ ਬਣਾ ਲਈ, ਹਰੀਆਂ ਮਿਰਚਾਂ ਵਿੱਚ ਪਾ ਕੇ। ਤੇ, ਉਹਦੀ ਪੇਸਟ ਬਣਾ ਕੇ, ਉਹ ਵੀ ਵੇਸਣ ਵਿੱਚ ਘੋਲ ਲਈ, ਸਾਰਾ ਵਿੱਚ
ਹਾਂਜੀ।
ਉਹ ਫੇਰ ਟੇਸਟ ਆ ਜਾਂਦਾ, ਉਹ ਫੇਰ ਚਮਚ- ਚੁਮਚ ਕੁੱਕਰ ਚ ਰੱਖ ਕੇ, ਕਈ ਤਾਂ ਸਪਿੰਨ ਹੀ, ਉਹੀ ਕਰ ਲੈਂਦੇ ਨਾ। ਉਹ ਜਿਵੇਂ ਕੀ ਕਰਦੇ ਨੇ ਉਹਨੂੰ। ਓਵਨ -ਓੂਵਨ ਚਲਾ ਕੇ, ਉਹ ਵੀ ਕਰ ਲੈਂਦੀਆਂ ਨੇ। ਪਰ, ਉਹ ਨੀ ਮੈਨੂੰ ਸਾਨੂੰ ਨੀ ਸਵਾਦ ਲੱਗਦੇ, ਕੁੱਕਰ ਚ ਹੀ ਬਣਾ ਕੇ, ਜ਼ਿਆਦਾ ਸਵਾਦ ਲੱਗਦੇ ਹੈ।
ਹਾਂਜੀ ਹਾਂਜੀ।
ਭਾਫ਼ ਦਵਾ ਲੈਂਦੇ ਨਾ ਕਈ ਤੇ ਭਾਫ਼ ਹੀ ਦਵਾ ਕੇ ਬਣਵਾ ਲੈਂਦੇ ਨੇ।
ਹੈਲੋ?
ਤੇ ਅਸੀ ਇਹ ਕੁਕ। ਕੁੱਕਰ ਚ ਉਹ ਚਮਚ ਚੁੰਮਚ ਥੱਲੇ ਲਗਾ ਕੇ। ਹਾਂਜੀ- ਹਾਂਜੀ।
ਠੀਕ ਹੈ, ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ।